ਹੈਲ ਛੀ ਕਾਲ ਵੀਰ ਜੀ ਠੀਕ ਓ ਤੁਸੀਂ?
ਸਛੀ ਕਾਲ ਦੀਦੀ, ਮੈਂ ਦੀਦੀ ਤੁਹੀ ਦੱਸੋ?
ਹਾਂਜੀ-ਹਾਂਜੀ-ਹਾਂਜੀ ਵਧੀਆ-ਵਧੀਆ ਹੋਰ ਕਰੇ ਸਭ ਠੀਕ ਨੇ?
ਹਾਂਜੀ ਕਿਪਾ ਮਹਾਰਾਜ ਜੀ ਤੁਹੀ ਦੱਸੋ ਘਰ ਸਬ ਵਦੀਆ?
ਹਾਂਜੀ-ਹਾਂਜੀ ਵਧੀਆ-ਵਧੀਆ ਹੋਰ ਕੀ ਕਰੇ ਸੀ?
ਬਸ ਕਮ ਤੇ ਹੈਗਾ ਸੀ ਮੈ।
ਅੱਛਾ ਓਕੇ-ਓਕੇ ਐਕਚਲੀ ਓ ਨਾ ਮ ਅ ਰਾਤ ਨੂੰ ਯਾਦ ਕਰ ਰੀ ਸੀ ਮੈਂ ਕੇਆ ਮੈਂ ਵੀਰ ਨੂੰ ਕਾਲ ਕਰਕੇ ਪੁੱਛ ਲਾਂਗੀ ਬਟ ਰਾਤ ਨੂੰ ਟਾਈਮ ਈ ਨੀ ਮਿਲੇਆ ਤੇ ਏਸ ਕਰਕੇ ਹੁਣੇ ਕਰੀ ਰੁ ਆ ਐਕਚਲੀ ਮੇਰੇ ਨਾ, ਆ ਬ੍ਰਦਰ ਈਨ ਲਾਓ ਨੇ ਤੇ ਓਨਾਂ ਨੂੰ, ਹਾਂ ਓਨਾਂ ਨੇ ਆਪਣਾ ਨਵਾਂ ਬਿਜਨਸ ਸਟਾਟ ਕੀਤਾ, ਆ ਫਾਸਟ ਫੂਡ ਦਾ, ਹਾਂਜੀ-ਹਾਂਜੀ ਤੇ ਓ ਮੈਨੂੰ ਮੈਨੂੰ ਲੱਗੇਆ ਆਈਡੀਆ ਲੱਗੇਆ ਕੇ ਕੀ ਤੁਹਾਡੇ ਆਈ ਥੀਂਕ ਤੁਆਡੇ ਫਰੈਂਡ ਨੇ ਵੀ ਕੀਸੇ ਨੇ ਸਟਾਟ ਓਨਾ ਦਾ ਸਟਾਟ ਈ ਐ ਨਾ ਏ ਬੀਜਨਸ ਈ ਐ ਨਾ ਏਸਦਾ ਫਾਸਟ ਫੂਡ ਦਾ ਤਾਂ ਕਰਕੇ ਫੇਰ ਮੇਨੂੰ ਲੱਗੇਆ ਮੈਂ ਕੇਆ ਤੁਆਡੇ ਤੋਂ ਪੁੱਛ ਲੈਂਦੀ ਆ ਤੁਆਨੂੰ ਤੇ ਪਤਾ ਹੀ ਹੋਏਗਾ ਓਦੇ ਬਾਰੇ ਤੇ, ਹਾਂਜੀ-ਹਾਂਜੀ ਤੁਸੀਂ ਮੈਨੂੰ ਦੱਸ ਸਕਦੇ ਓ ਕੀ ਫਾਸਟ ਫੂਡ ਦੇ ਵੀਚ ਯਾਦਾ ਕੇੜੀ ਆਈਟਮਸ ਚਲਦੀ ਨੇ ਅ ਜ ਕੱਲ ਮਤੇ ਜੀਦੇ ਵੀ ਤੇ ਚਲੋ ਬਿਜਨਸ ਵੀ ਸਾਡਾ ਅੱਛਾ ਰੇ ਤੇ ਨਾਲੇ, ਊ ਮਤਬ
ਮੇਰੇ ਹਾਂ ਜੇ ਮੇਰੇ ਅਕੋਡੀਂਗ ਤੁਸੀਂ ਪੁੱਛ ਤੇ ਓ ਤਾਂ ਅੱਜ-ਕੱਲ ਜਾਦਾ ਲੋਕ ਚਾਈਨੀਜ਼ ਖਾਣਾ ਪਸੰਦ ਕਰਦੇ ਆ। ਜੀਥੇ ਤੱਕ ਮੈਨੂੰ ਪਤਾ ਵੇ, ਜਾਦਾ ਬੰਦੇ ਚਾਈ ਚਾਈਨੀਜ਼ ਖਾਨਾ ਪਸੰਦ ਕਰ ਜੀ ਨੂਡਲਸ ਹੋ ਗੇ ਮੋਮੋਜ਼ ਵਗੈਰਾ ਹੋ ਗੇ।
ਓਕੇ
ਹਨਾ ਅ ਵੈਸੇ ਬਰਗਰ ਪੀਜ਼ਾ ਤੇ ਅੱਜ-ਕੱਲ ਨੋਰਮਲ ਹਰ ਘਰ ਤੇ ਮੇਲ ਜਾਂਦਾ ਆ।
ਹਾਂਜੀ-ਹਾਂਜੀ-ਹਾਂਜੀ।
ਹੂੰ ਚਾਈਨੀਜ਼ ਪਲੈਟਰ ਅੱਜ-ਕੱਲ ਯਾਦਾ ਲੋਕ ਪਸੰਦ ਕਰਦੇ ਆ।
ਓਕੇ ਤੇ ਮਤਲਵ ਈਧਰ ਦੇ ਸਾਨੂੰ ਲੋ ਕਲ ਮੀਲ ਜਾਣਗੇ ਮਤਬ ਜੋ ਬਣਾਦੇ ਅਨ ਜੀਦਾਂ ਸੁਸ਼ੀ ਵਗੈਰਾ ਹੋ ਗੀ ਈਸ ਤਰ੍ਹਾਂ ਵੀ
ਓ ਤੇ ਮੀਲ ਜਾਣਗੇ ਬਾਕੀ, ਬਾਕੀ ਐਡ ਕਰਨੀ ਪੈਂਦੀ ਆ ਹਨਾ ਪ੍ਰਮੋਸ਼ਨ ਐਡ ਕਰਨੀ ਪਏਗੀ ਦੇ ਸਾਨੂੰ ਐਹੋ ਜੇ ਬੰਦੇ ਚਾਈਦੇ ਨੇ ਜੇੜੇ ਮਤਲ ਕੀ ਚਾਈਨੀਸ ਬ ਫੂੜ ਬਣਾ ਸਕਣ, ਓ ਫੇਰ ਤੁਆਨੂੰ ਕੈ ਤਾਂ ਕੁਡੈਕਟ ਕਰ ਲੂ ਗੇ।
ਹਾਂਜੀ-ਹਾਂਜੀ-ਹਾਂਜੀ-ਹਾਂਜੀ, ਤੇ ਏਦੇ ਲਈ ਸਾਨੂੰ ਕੀ-ਕੀ ਚਾਈਦਾ ਹੋਏ ਦਾ ਮਤਲਬ ਊ ਕੀ-ਕੀ ਸਮਾਨ ਕੀ-ਕੀ ਚਾਈਦਾ ਹੋਏਗਾ, ਏਨਾਂ ਸਾਰੇਆਂ ਦੇ ਲਈ?
ਸਮਾਨ ਵਗੈਰਾਂ, ਕ ਜੇਵੇ ਰੈਸਪੀ ਹੁਣ ਲਾ ਲਾ ਲੋ ਤੁਸੀਂ ਰੈਸਪੀ ਜੇ ਨੀ ਪਤਾ ਬੰਦਾ ਗੂਗਲ ਵਗੈਰਾ ਤੋਂ ਦੇਖ ਲੈਂਦਾ ਆ ਹਨਾ
ਹਾਂਜੀ-ਹਾਂਜੀ
ਹਾਂ ਤੇ ਔਦੇ ਥਰੂ ਫੇਰ ਸ ਅ ਦੇ ਜੇੜੇ ਹੁੰਦੇ ਸਮਾਨ ਦੱਸ ਦੇਗਾ ਔਹ ਜੋ ਸਮਾਨ ਲੱਗਦੈ
ਜੀ ਅ ਤੁਆਡੇ ਫਰੈਂਡਸ, ਤੁਆਡੇ ਫਰੈਂਡ ਨੇ ਨਾ ਮੈਨੂੰ ਮੈਂ ਦੇ ਕਿਸੀ ਉਹਨਾਂ ਨੇ, ਉਹਨਾਂ ਨੂੰ ਆਈ ਥਿੰਕ ਚਾਰ ਪੰਜ ਸਾਲ ਹੋ ਗੇ ਨੇ ਔਨਾਂ ਦਾ ਬਿਜ਼ਨਸ ਏ ਹਨਾ। ਤੇ ਤੁਸੀਂ ਮੈਨੂੰ ਉਨਾ ਤੋਂ ਪਤਾ ਕਰਕੇ ਦੱਸ ਸਕਦੇ ਹੋ ਕਿ ਮਤਲਬ ਇਦੇ ਵਿੱਚ ਔ ਨਾ ਔ ਨਾ ਅਪਨਾ ਕੋਈ ਮਸਾਲਾ ਵੀ ਬਨਾਦੇ ਨੇ ਆਈ ਥਿੰਕ ਅ ਜਿਦੇ ਨਾਲ ਟੇਸਟ ਵਗੈਰਾ ਅੱਛਾ ਆਂਦਾ ਹੈ। ਮੈਂ ਔਨਾ ਦੀ ਵੀਡੀਔਜ਼ ਵਗੈਰਾ ਦੇਖ ਸਿਰਿਅਲ ਹਾਂ ਕਾਫੀ ਤੇ ਔਹ ਖੁਦ ਕੈਂਦੇ ਕਿ ਅਸੀਂ ਘਰੇ ਬਨਾਂਦੇ ਆਂ, ਘਰੇ ਬਨਾਂਦੇ ਆ ਤੇ ਔਨਾਂ ਦੇ ਕੋਲ ਔਨਾਂ ਦੇ ਹੁਨ ਅਗਰ ਰੈਸਪੀ ਵੇਗੈਰਾ ਮਿਲ ਜਾਏ ਮੈਨੂੰ
ਕੋਈ ਨਾ ਮੈਂ ਕਰਾਂਗਾ ਕੋਸ਼ਿਸ਼ ਪੁੱਛਣ ਦੀ। ਜੇ ਮਿਲ ਸਕਦਾ, ਬਾਕੀ ਤੇ ਵੈਸੇ -ਬਾਕੀ ਤੇ ਵੈਸੇ ਮੁਸ਼ ਥੈਲੇ ਨੋਰਮਲ ਘਾਰਦੇ ਈ ਹੁੰਦੇ ਨੇ, ਬੰਦੇ ਦੇ ਹੱਥ ਦੁਖਣ ਲਾਉਂਦੀ ਏ
ਹਾਂਜੀ, ਔਹ ਤੇ ਔ ਤੇ ਹੈ ਬਿਲਕੁਲ- ਬਿਲਕੁਲ ਔ ਤੇ ਤੁਆਡੀ ਗੱਲ ਮੈ ਸਮਝ ਗਿਆ, ਬਟ ਚਲੋ ਹਹਹਹ ਸਾਡਾ ਵੀ ਐ ਮਤਲਬ ਮੇਰੇ ਬ੍ਰਦਰ ਇਨਲੋ ਦਾ ਵੀ ਨਯਾ ਬਿਜ਼ਨਸ ਹੈ ਚਲੋ ਏਨਾ ਹੋਏ ਸਟਾਰਟਿੰਗ ਤੋਂਈਂ ਅਲੱਗ ਜਾ ਹੋ ਜੇ ਹਨਾ। ਗ਼ਲਤ ਨਹੀਂ ਹੋਣਾ ਚਾਈਦਾ। ਚਲੋ ਵਧੀਆ ਈ ਰੈਨਾ ਚਾਈਦਾ ਸਭ ਅੱਛੇ ਤਰੀਕੇ ਨਾਲ ਸਟਾਰਟ ਹੋ ਜਾਏ। ਹਾਂਜੀ, ਤਾਂ ਈ ਮੈਂ ਤੁਆਡੀ ਹਾਂ ਤਾਂ ਈ ਮੈਂ ਯੁਅ ਯਾਦ ਕਰ ਰੀ ਸਾਂ, ਮੈਂ ਕਿ ਆ ਵੀਰ ਨੂੰ ਕਾਂਗੀ ਕਿ ਤੁਸੀਂ ਅਪਣੀ ਫਰੈਂਡ ਨੂੰ ਲੈ ਕੇ ਇੱਕ ਵਾਰੀ
ਤਾਡੇ ਇੱਧਰ ਵਿਜ਼ਿਟ ਕਰੋ ਤੇ ਚਲੋ ਔਹ ਦੱਸ ਦੇਣਗੇ ਪਨੇ ਹਿਸਾਬ ਨਾਲ ਕਿ ਕੀ ਚਲੋ ਤੁਆਨੂੰ ਜ਼ਰੂਰਤ ਹੈ ਕਿ ਜੇਹੜੀ ਚੀਜ਼ ਤੁਸੀਂ ਰੱਖੋ ਜੇੜੀ ਚੀਜ਼ ਦਾ ਹੈ ਨਾ, ਹਾਂਜੀ, ਸਿ ਟਿਂਗ ਅਰੇਂਜਮੈਂਟ ਕਿੱਦਾਂ ਹੋਨੀ ਚਾਈਦੀ ਐ ਹਹਹ ਸਭ ਕੁਛ ਹਨਾ, ਔਨਾ ਰਿਸੈਪਸ਼ਨਿਸਟ ਵੀ ਅ ਟਾਈਪ ਵਗੈਰਾ ਵੀ ਤਰੀਕੇ ਦਾ ਵੀ ਪੂਰਾ ਮਤਲਬ ਇੱਕ ਹਾਲ ਟਾਈਪ ਲਿੱਤਾ ਦਾ ਔਨੇ
ਅੱਛਾ- ਅੱਛਾ।
ਸਾ ਹਾਂ ਸਾਡਾ ਅਪਣਾ ਈ ਐ, ਘਰੇ ਥੱਲੇ ਈ ਐ ਤੇ ਔ ਦੁਕਾਨ ਮਤਲਬ ਹਾਲ ਟਾਈਪ ਈ ਐ, ਤੇ ਔ ਵੀ ਵਧੀਆ ਮਤਲਬ ਪੂਰਾ ਔਨੇ ਇਸ ਤਰ੍ਹਾਂ ਆਪਣੀ ਤਰਫੋਂ ਤੇ ਔਨੇ ਬੜਾ ਮੈਨੇਜ ਕੀਤਾ ਦਾ ਅੱਸੀ ਤਰੀਕੇ ਨਾਲ ਹੁਣ ਦੇਖੋ ਇੱਕ ਵਾਰੀ ਤੁਸੀਂ ਵੀ ਆ ਕੇ ਦੇਖਲੋ ਵਿਜਿਟ ਕਰਕੇ
ਕੋਈ ਗੱਲ ਨੀ- ਕੋਈ ਗੱਲ ਨੀ ਕਿ ੜ ਵੈਸੇ ਕੇੜੀ ਜਗ੍ਹਾ ਤੇ ਹੈ ਯੇ ਹੈ ਸ਼ੋਪਤ ਬੇਟੇ ਦੀ
ਈ ਸਾਡੇ ਘਰ ਦੇ ਥੱਲੇ ਈ ਐ ਨਾ ਤਾਨੂੰ ਪਤਾ ਤੇ ਹੈ ਵੇ
ਅੱਛਾ।
ਹਾਂਜੀ -ਹਾਂਜੀ -ਹਾਂਜੀ, ਹਾਂਜੀ।
ਅੱਛਾ ਦੀਦੀ ਬਾਕੀ ਦੀਦੀ ਮੈਂ ਤੁਹਾਡੇ ਕੋਲੋ ਕੁਸ਼ਚਨ ਪੁੱਛਣਾ ਸੀ ਕਿ ਜਿੱਦਾਂ ਅ ਅ ਮ ਮਤਲਬ ਕਿ ਨਾ ਮੈਂ ਅੱਗੇ ਗ੍ਰੈਜੂਏਸ਼ਨ ਕਰਨੀ ਤੇ ਮੈਂ ਔ ਔ ਔਪਨ ਤੋਂ ਕਰਨੀ ਏ, ਤੇ ਮੈਂ ਮਤਲਬ ਕਿ ਕੀ ਕਰਾਂ ਫੇਰ। ਬੀ ਕੌਮ ਕਰਾਂ ਜਾਂ ਬੀ ਏ ਕਰਾਂ।
ਓਕੇ, ਤੇ ਅ ਮਤਲਬ ਤੁਸੀਂ ਗ੍ਰੈਜੂਏਸ਼ਨ ਕਰਨੀ ਐ ਹਲੇ ਹਨਾ।
ਹਾਂਜੀ।
ਔਕੇ, ਤੇ ਤੁਆਡੇ ਪਿੱਛੇ ਸਬਜੈਕਟਸ ਕੀ ਸਨ, ਟਵੈਲਥ
ਮੇਰੇ ਕੋਲ ਕਮਰਸ ਅ ਕੋਮਰਸ ਹੈਏਗੀ ਸੀ, ਮੇਰੇ ਕੋਲ ਅਕਾਊਂਟ, ਬਿਜਨਸ, ਵਗੈਰਾ
ਅੱਛਾ ‌‌, ਅਕਾਊਂਟਸ ਵਗੈਰਾ ਤੇ ਅੱਗੇ ਤੁਸੀਂ ਮਤਲਬ ਨ ਅਹ ਬੀਕੋਮ ਦਾ ਵੀ ਵੈਸੇ ਵਧੀਆ ਵੀ ਹੈ।
ਹ
ਤੁਹਾਡੇ ਤੇ ਡਿਪੈਂਡ ਹੈ ਨਾ, ਤੁਸੀਂ ਮਤਲਬ ਤੁਹਾਨੂੰ ਕਿਸ ਚੀਜ਼ ਵਿੱਚ ਇੰਟਰਸਟਿਡ ਹੋ ਤੁਸੀਂ ਜ਼ਿਆਦਾ।
ਦੇਖੋ ਅਸੀਂ ਪੜਨਾ ਤੇ ਹੈਨਾ ਪੜ੍ਹਨਾ ਤੁਸੀਂ ਜਿਦੇ ਕੋਲੋਂ ਵੀ ਤੁਸੀਂ ਲੋ ਗੇਨਾ ਅਹ ਸੁਜੈਸ਼ਨ ਉਹ ਤੇ ਤੁਹਾਨੂੰ ਵੈਸੇ ਵਧੀਆ ਹੀ ਦੇਗਾ, ਲੇਕਿਨ ਤੁਹਾਨੂੰ ਉਸ ਹਿਸਾਬ ਨਾਲ ਦੇਗਾ ਜਿ ਜਿਹਦੀ ਉਹਦਾ ਲੈਵਲ ਹੈ ਨਾ।
ਬਟ ਪੜ੍ਹਨਾ ਤੇ ਤੁਸੀਂ ਹੈ ਨਾ।
ਹਾਂ ਉਹ ਤੇ ਹੈ ਜਿੱਦਾਂ ਜਿੰਨਾ ਬੱਚੇ ਦਾ ਦਿਮਾਗ ਹੋਏਗਾ, ਉਹ ਬੱਚਾ ਆਪਣੇ ਆਪ ਹੀ ਪੜ੍ਹ ਜੇਗਾ।
ਤੁਸੀਂ ਹੈ। ਤੁਸੀਂ ਤੁਸੀਂ ਅਹ ਮਤਲਬ ਅੱਜ ਕਲ ਇਹ ਹੁੰਦਾ ਨਾ, ਅੱਜ ਕਲ ਇਹ ਵੀ ਰੂਲ ਹੈ ਹਾਲੇ ਵੀ ਕਿ ਮਤਲਬ ਆਈ ਥਿੰਕ ਦਸ ਪੰਦਰਾਂ ਦਿਨ ਤੁਸੀ ਮਤਲਬ ਉਹ ਸਬਜੈਕਟ ਲੈ ਸਕਦੇ ਹੋ ਜੋ ਬਾਈ ਚਾਂਸ ਤੁਸੀਂ ਨਯ ਸਬਜੈਕਟ ਕੋਈ ਲੈ ਰਹੇ ਹੋ ਨਾ, ਜਿਹਾਂ ਸਪੋਜ ਕਰੋ ਬੀ ਕਮ ਲੈ ਲਈ, ਤੁਸੀਂ ਬੀਕਾਮ ਲੈ ਲਈ, ਠੀਕ ਹੈ ਬੀਕਮ ਲੈ ਲਈ
ਜੀਵੇੈਂ ਪਲੱਸ ਟੂ, ਪਲੱਸ ਟੂ ਐਡਮਿਸ਼ਨ ਤੋ ਪਹਿਲੇ ਕਲਾਸਜ਼ ਚੱਲਦੀ ਹੈ ਡੈਮੋ ਕਲਾਸਿਸ ਬ
ਹਾਂ ਡੇਮੋ ਕਲਾਸਿਸ ਵੀ ਜੀ ਜੀ ਬਿਲਕੁਲ ਬਿਲਕੁਲ ਦਸ ਪੰਦਰਾਂ ਦਿਨ ਦੀ ਉਹ ਚੱਲਦੀ ਹੈ ਤੇ ਅਗਰ ਤੁਸੀਂ, ਹਾਂ ਅ ਬੀਕੋਮ ਕਰਨਾ ਚਾਹੁੰਦੇ ਹੋ, ਤੇ ਤੁਸੀਂ ਇੱਕ ਵਾਰੀ ਡੈਮੋ ਕਲਾਸਿਸ ਲੈ ਲਓ ਡੈਮੋ ਕਲਾਸਿਸ ਦੇ ਵਿੱਚ, ਹਾਂ ਡੈਮੋ ਕਲਾਸਿਸ ਵਿੱਚ ਤੁਹਾਨੂੰ ਪਤਾ ਚੱਲ ਜਾਏਗਾ ਨਾ ਕਿ ਤੁਸੀਂ ਉਹ ਚੀਜ਼ ਅਹ ਗ੍ਰੈਬ ਕਰ ਸਕਦੇ ਹੋ, ਯਾਨੀ ਮਤਲਬ ਤੁਸੀਂ ਉਹ ਸਿੱਖ ਸਕਦੇ ਹੋ ਮਤਲਬ ਤੁਸੀਂ ਓਦੇ ਵਿੱਚ ਮਤਲਬ ਪੂਰਾ ਇੰਟਰਸਟਿਡ ਹੋ ਯਾ ਨਹੀਂ ਹੋ ਤੁਸੀਂ ਸਟਡੀ ਕਰ ਸਕਦੇ ਹੋ ਉਸਦੀ, ਯਾ ਨਹੀਂ ਕਰ ਸਕਦੇ ਵੈਸੇ ਤੇ ਇਸ ਤਰ੍ਹਾਂ ਬੜੇ ਸਾਡੇ ਮਤਲਬ ਸੀਨੀਰਸ ਵੀ ਬੋਹਤ ਜ਼ਿਆਦਾ ਹਨ, ਜੋ ਤੁਹਾਨੂ ਗਾਈਡ ਕਰ ਸਕਦੇ ਹਨ ਹਾਂਜੀ ਹਾਂਜੀ
ਹਾਂਜੀ ਇਹ ਤੇ ਹੈ ਤੁਹਾਡੀ ਗੱਲ ਠੀਕ ਹੈ, ਮਤਲਬ ਡੈਮੋ ਕਲਾਸਿਸ ਚ ਆਕੇ ਬੱਚਿਆਂ ਨੂੰ ਪਤਾ ਲੱਗ ਜਾਏਗਾ, ਕਿ ਬਈ ਉਹਦੇ ਲਈ ਕੀ ਸਹੀ
ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਮੇਰੀ ਮੇਰੀ ਐਕਚੁਲੀ ਮੇਰੀ ਸਿਸਟਰ ਸਨ ਉਹਨਾਂ ਨੇ ਵੀ ਇੱਦਾਂ ਹੀ ਕੀਤਾ ਸੀ ਉਹਨਾਂ ਨੂੰ ਖੁਦ ਸਮਝ ਨੀ ਆ ਰਹੀ ਸੀ, ਉਹਨਾਂ ਨੇ ਵੀ ਇਸ ਤਰ੍ਹਾਂ ਹੀ ਦੋ ਤਿੰਨ ਮਤਲਬ ਜਣਿਆਂ ਨੂੰ ਪੁੱਛਿਆ ਸੀ ਬਟ ਉਹਨਾਂ ਨੇ ਉਹਨੂੰ ਦੱਸਿਆ ਕਿ ਤੂੰ ਇਹ ਵਾਲਾ ਸਬਜੈਕਟ ਰੱਖ ਲੈ, ਇਹ ਕਰ ਲੈ ਉਹ ਕਰ ਲੈ ਬਟ ਉਹਨੂੰ ਮੇਰੇ ਬੜੇ ਬ੍ਰਦਰ ਨੇ ਵੀ ਉਹਨੇ ਇਹੀ ਸੁਜੈਸਟ ਕੀਤਾ ਸੀ ਕਿ ਤੂੰ ਇੱਕ ਵਾਰੀ ਡੈਮੋ ਕਲਾਸਿਸ ਲੈ ਲੈ ਕਿਉਂਕਿ ਤੈਨੂੰ ਵੀ ਹੋ ਜਾਏਗਾ, ਤੂੰ ਵੀ ਸੈਟਿਸਫਾਈ ਹੋ ਜਾਏਗੀ ਕਿ ਹਾਂ ਮੈਂ ਏਹ ਸਬਜੈਕਟ ਕਰ ਸਕਦੀ ਹਾਂ ਜਾਂ ਇਹ ਵਾਲਾ ਹੈਨਾ ਇਹਦੇ ਵਿੱਚ ਕਰ ਪੜ੍ਹ ਸਕਦੀ ਹਾਂ ਕਿਉਂਕਿ ਪੇਪਰ ਤੁਸੀਂ ਦੇਣੇ ਆ ਅਸੀਂ ਅਸੀਂ ਤੇ ਸਾਰੇ ਤੁਹਾਨੂੰ ਸਲਾਹ ਹੀ ਦੇਣਗੇ ਹੈਨਾ, ਤੇ ਪੜ੍ਹਨ ਟਾਈਮ ਤੁਸੀਂ ਪੜ੍ਹਨਾ ਹਾਂਜੀ ਹਾਂਜੀ ਤੇ ਤੁਸੀਂ ਨੀ ਇੰਟਰਸਟਿਡ ਹੋਵੋਗੇ ਉਸ ਸਬਜੈਕਟ ਵਿੱਚ ਫਿਰ ਤੇ ਕੋਈ ਫਾਇਦਾ ਨੀ ਹੈ ਕਿ ਤੁਸੀਂ ਉਹ ਸਬਜੈਕਟ ਲੈ ਲਓਗੇ
ਹੂ ਜਿਹਦੇ ਚ ਇੰਟਰਸਟ ਹੋਵੇ ਉਹ ਸਬਜੈਕਟ ਲੈ ਲੋ ਬੱਚਾ ਸਹੀ ਮਤਲ ਪਰਸੈਂਟੇਜ ਜੀ ਵਧੀਆ ਦਿੰਦੀ ਐ
ਹਾਂਜੀ ਪਰਸੈਂਟੇਜ ਵੀ ਵਧੀਆ ਆ ਜਾਏਗੀ ਈਦਾਂ ਤੁਸੀਂ ਕਰ ਸਕਦੇ ਹੋ ਨਹੀਂ ਤੇ ਫੇਰ ਤੁਹਾਨੂੰ ਅਗਰ ਉਹਦੇ ਵਿੱਚ ਵੀ ਇੰਟਰਸਟਿਡ ਨਹੀਂ ਹੋਵੋਗੇ, ਫੇਰ ਤੁਹਾਨੂੰ ਫਿਰ ਖੁੱਦ ਈ ਹੋਏਗਾ ਕਿ ਕਾਸ਼ ਵੀ ਦੂਸਰਾ ਈ ਰੱਖ ਲੈਂਦਾ। ਡੈਮੋ ਕਲਾਸਿਸ ਲੈ ਲੈਂਦਾ ਚਲੋ ਪਤਾ ਤੇ ਚੱਲ ਜਾਂਦਾ ਨਾ ਕਿ ਕਿੱਦਾਂ ਦੇ ਸਬਜੈਕਟਸ ਨੇ ਕਿੱਦਾਂ ਦਾ ਹੈ।
ਹਾਂਜੀ-ਹਾਂਜੀ-ਹਾਂਜੀ ਬਾਕੀ ਹੁਣ ਐ ਵੀ ਕੋਈ ਇੰਟਰਸਟ ਵੀ ਨੀ ਹੈਗਾ ਸੀ ਕੋਮਰਸ ਵਿੱਚ ਬਾਕੀ ਮੈਂ ਫਿਰ ਆਪਣੇ ਫਰੈਂਡ ਦੇ ਬੇਸ ਤੇ ਲਿਤੀਆ ਨੇ ਕੋਮਰਸ,
ਅੱਛਾ, ਓਕੇ ਓਕੇ ਓਕੇ।
ਬਾਕੀ ਠੀਕ ਐ ਕੋਮਰਸ ਵੀ, ਹਾਂ ਠੀਕ ਰੀ ਸੀ।
ਚਲੋ ਵਧੀਆ ਤੁਸੀਂ, ਮਤਲਬ ਬਾਅਦ ਵਿੱਚ ਇੰਟਰਸਟ ਆ ਈ ਜਾਂਦਾ ਦੇਖੋ ਜੋ ਚੀਜ਼ ਅਸੀਂ ਹੁਣ ਦੇਖੋ ਨਾ ਕੋਈ ਵੀ ਲਾਈਫ ਵਿੱਚ ਕੋਈ ਚੀਜ਼ ਅਸੀਂ ਸਿੱਖੀ ਸਿਖਾਏ ਤੇ ਆਦੇ ਨੀ ਆ ਹਨਾ। ਸਾਨੂੰ ਹਾਂ, ਨਿਊ ਹਰ ਚੀਜ਼ ਸਾਡੇ ਲਈ ਨਿਊ ਈ ਹੁੰਦੀ ਐ ਉਹ ਕੋਮਰਸ ਰੱਖੀ ਸੀ ਤੁਹਾਡੇ ਲਈ ਨਿਊ ਈ ਸੀ ਨਾ। ਪਹਿਲੇ ਤਾਂ ਪੜ੍ਹੀ ਥੋੜ੍ਹਾ ਬਹੁਤਾ ਤੇ ਚਲੋ ਟੋਪਿਕਸ ਹੁੰਦੇ ਜੋ ਸਾਨੂੰ ਪਤਾ ਹੁੰਦੇ ਨੇ। ਕਿ ਹਾਂਜੀ ਇਹ ਇਹ ਐ, ਬਟ ਇਹ ਕਿ ਮੋਸਟ ਲਈ ਜ਼ਿਆਦਾ ਅਸੀਂ ਸਿੱਖਦੇ ਹਾਂ ਨਵੀਂ ਚੀਜ਼ਾਂ ਹਨਾ, ਹੁਣ ਜਦ ਤੱਕ ਅਸੀਂ ਸਿੱਖਾਂਗੇ। ਹਾਂ ਜਦ ਤੱਕ ਅਸੀਂ ਨਵੀਂ ਚੀਜ਼ ਸਿੱਖਾਂਗੇ ਨੀ ਸਾਨੂੰ ਇੰਟਰਸਟ ਕਿੱਦਾਂ ਪੈਦਾ ਹੋਏਗਾ ਹਨਾ। ਇੰਟਰਸਟ ਵੀ ਤਾਂ ਈ ਹੁੰਦਾ ਜੇ ਅਸੀਂ ਚੀਜ਼ ਸਿੱਖਣ ਐ ਹਨਾ।
ਉਹ ਤੇ ਆ ਤੁਹਾਡੀ ਗੱਲ ਸਹੀ ਐ, ਬੱਚਾ ਐਕਸਪੀਰੀਅੰਸ ਲੈ ਕੇ ਸਿੱਖਦਾ।
ਬਿਲਕੁਲ ਹਾਂਜੀ ਕੋਈ ਨਵੀਂ ਚੀਜ਼ ਵੀ ਹੁੰਦੀ ਕੋਈ ਨਾ ਏ ਬੀ ਸੀ ਤੋਂ ਹੀ ਸਟਾਰਟ ਕਰਾਂਗੇ ਨਾ। ਅਗਰ ਐ ਬੀ ਸੀ ਨੀ ਹੈਗੀ। ਡਾਇਰੈਕਟ ਤੁਸੀ ਕਹੋ ਕੇ ਚਲੋ ਜੀ, ਐਸੇ ਕੋਈ ਬਣਾ ਲੋੋ ਐਪਲੀਕੇਸ਼ਨ ਕੋਈ ਲਿਖੋ ਕੁਛ ਵੀ ਲਿਖ ਤੇ ਉਹ ਤੇ ਹੋ ਨੀ ਸਕਦਾ ਹਨਾ ਇਸ ਤਰ ਆ ਨੀ ਸਕਦਾ, ਹਾਂਜੀ-ਹਾਂਜੀ-ਹਾਂਜੀ।
ਸ਼ੁਰੂਆਤ ਏ ਬੀ ਸੀ ਤੋ ਹੀ ਕਰਨੀ ਪਏਗੀ।
ਹਾਂ ਬਿਲਕੁਲ-ਬਿਲਕੁਲ ਇਸ ਕਰਕੇ ਨਾ ਤੁਸੀ ਥੋੜ੍ਹਾ ਡੈਮੋ ਵਗੈਰਾ ਲੈ ਲੈ ਲਓ। ਥੋੜ੍ਹਾ ਐਕਸਪੀਰੀਅੰਸ ਹੋ ਜਾਂਦਾ ਬੰਦੇ ਨੂੰ ਕਿ ਚਲੋ ਹਾਂ ਇਹਦੇ ਵਿਚ ਮੈਨੂੰ ਈਜੀ ਲਗ ਰਿਹਾ ਸਬਜੈਕਟ, ਤੇ ਮੈਨੂੰ ਲਗ ਰਿਹਾ ਆ ਕਿ ਮੈ ਇਹਦੇ ਵਿਚ ਕਰ ਸਕਦਾ।
ਬਾਕੀ ਦੀਦੀ ਬਟ ਮੈ ਗਰਮੀ ਓਪਨ ਤੋ ਕਰਨੀ ਐ ਪ੍ਰਾਈਵੇਟ ਵਿੱਚ ਓਪਨ ਤੋ ਸਿਰਫ ਕੋਲਜ ਚ ਮੈ ਨੀ ਜਾਣਾ। ਕਿਉਕਿ ਮੈ ਕੰਮ ਈ ਕਰਦਾ ਨਾਲ ਨਾਲ ਹੀ।
ਕਰਨੀਆਂ ਅੱਛਾ ਹਾਂ ਮੈਨੂੰ ਸਮਝ ਆ ਗਈ ਤੁਹਾਡੀ। ਤੁਸੀ ਕਹਿ ਰਹੇ ਹੋ ਕਿ ਨਾਲ ਨਾਲ ਤੁਸੀ ਆਪਣਾ ਕਮ ਵੀ ਕਰਦੇ ਜਾਓ ਤੇ ਨਾਲ-ਨਾਲ ਤੁਸੀ ਆਪਣੀ ਸਟੇਡੀ ਵੀ ਕਰਦੇ ਜਾਓ। ਹਾਂ ਹੋ ਜਾਦਾ ਬਟ ਇਕ ਵਾਰੀ ਤੁਸੀ ਪੁੱਛ ਲੋੋ ਨਾ ਉਹਨਾ ਦੇ ਕੋਲੋ ਇਕ ਇਨ ਦੇ ਵਿਚ ਕੋਈ ਹੈ ਨੀ ਐ ਵੈਸੇ ਡੈਮੋ ਦੇ ਵਿਚ ਨੀ ਆਉਦਾ। ਡੈਮੋ ਤੁਸੀ ਲੈ ਸਕਦੇ ਔ ਅਗਰ ਤੁਸੀ ਓਪਨ ਵਿਚ ਵੀ ਕਰਨੀ ਜਾਂ ਫਿਰ ਇਸ ਤਰ੍ਹਾਂ ਵੀ ਕਰਨੀ ਐ।
ਅੱਛਾ,
ਹਾਂ ਡੈਮੋ ਤੁਸੀ ਲੈ ਸਕਦੇ ਔ ਇਕ ਵਾਰੀ ਪੁੱਛ ਲਿਓ। ਕਿਉਕਿ ਹੁਣ ਦੇਖੋ ਨਾ ਰੂਲਸ, ਅਲਗ ਚੇਂਜ ਹੁੰਦੇ ਰਹਿਦੇ ਨੇ।
ਉਹ ਤੇ ਐ, ਰੂਲਸ ਚੇਂਜ ਹੁੰਦੇ ਰਹਿਦੇ ਆ।
ਬਿਲਕੁਲ-ਬਿਲਕੁਲ ਤੇ ਹਰ ਕੋਲਜ ਦੇ ਰੂਲ ਚੇਂਜ ਹੁੰਦੇ ਤੁਸੀ ਇਕ ਵਾਰੀ ਪੁੱਛ ਲਿਓ ਉਹਨਾ ਨੂੰ ਕਿ ਮੈਂ ਈਦਾਂ ਮਤਲਬ ਅਗਰ ਮੈ ਇਸ ਤਰ੍ਹਾ ਲੈਣੀ ਆ ਐਡਮਿਸ਼ਨ ਇਗਨੋ ਵਗੈਰਾ। ਤੇ ਤੁਸੀ ਮੈਨੂੰ ਦੱਸੋ ਕਿ ਮੈ ਅਹ ਡੈਮੋ ਲੈ ਸਕਦਾ। ਵੈਸੇ ਤਾਂ ਤੁਹਾਨੂੰ ਜਿਆਦਾਤਰ ਉਹਦੇ ਵਿਚ ਹੋਏਗਾ ਅਸਾਈਨਮੈਂਟਸ ਬਣਾਉਣੀਆ।
ਅੱਛਾ,
ਹਾਂ ਅਸਾਈਨਮੈਂਟਸ ਦਾ ਹੁੰਦਾ। ਅਸਾਈਨਮੈਂਟਸ ਹੋ ਗਿਆਂ ਫਿਰ ਤੁਹਾਨੂੰ ਸਬਮਿਟ ਕਰਵਾਨੀਆ। ਇਹਦਾ ਬੜਾ ਲੰਬਾ ਚੱਕਰ ਪੈਦਾ, ਪਰ ਚਲੋ ਤੁਸੀ ਕਹਿ ਰਹੇ ਹੋ ਕਿ ਨਾਲ- ਨਾਲ ਕੰਮ ਵੀ ਕਰਨਾ ਨਾਲੇ ਵੀ ਜਰੂਰੀ ਹੈ, ਨਾਲ- ਨਾਲ ਟਾਈਮ ਵੀ ਨੀ ਹੋਵੇਗਾ। ਰੋਜ਼ ਵੈਸੇ ਵੀ- ਕਈ ਵਾਰ ਤੇ ਅਜ ਕਲ ਦਾ ਮੈਨੂੰ ਹੁਣ ਪਤਾ ਨਹੀ, ਕਿ ਹੋ ਹੀ ਜਾਦਾ ਵੈਸੇ- ਤੇ ਸਾਡੇ ਟਾਈਮ ਤੇ ਅਹ- ਅਧੇ ਤੋਂ ਜਿਆਦਾ ਬੱਚੇ, ਫਿਰਦੇ ਹੀ ਹੁੰਦੇ ਸੀ ਕੋਾਲਜ ਵਿਚ- ਅਗਰ ਰੈਗੂਲਰ ਜਾਣਾ, ਉਪਰ ਟਾਈਮ ਵੇਸਟ- ਹਾਂ ਉਪਰੋ ਟਾਈਮ ਵੇਸਟ, ਤੇ ਚਲੋ ਜੀ ਪੇਪਰ ਟਾਈਮ ਤੇ ਪੜ੍ਹੋ-
ਅਟੈਂਡੈਂਸ ਸੋਟ ਹੋ ਜਾਦੀ ਹੈ ਫਿਰ-
ਸ਼ੋਰਟੇਜ ਹਾਂ ਇਹ ਮੇਨ ਚੱਕਰ ਸ਼ੋਰਟੇਜ ਦਾ ਹੀ ਹੁੰਦਾ, ਕਿ ਸ਼ੋਰਟੇਜ ਨਿਕਲ ਜਾਦੀ ਆ। ਫਿਰ ਰੈਗੂਲਰ ਜਾਣਾ ਹੀ ਪੈਂਦਾ, ਹੁਣ ਕਿਸੇ ਨੂੰ ਕਈ ਵਾਰ ਕਮ ਹੁੰਦਾ, ਕੁਛ ਹੁੰਦਾ- ਚਲੋ ਇਹ ਸ਼ੁਕਰ ਹੈ ਕਿ ਇਹ ਆਪਓਪਸ਼ਨ ਵੀ ਰੱਖਿਆ ਤ ਇਹਨਾ ਨੇ, ਕਿ ਤੁਸੀ- ਨਾਲ- ਨਾਲ ਪੜ੍ਹ ਵੀ ਸਕਦੇ ਹੋ, ਨਾਲ- ਨਾਲ ਆਪਣਾ ਕੋਈ ਪਾਰਟ ਟਮ ਜੋਬ ਵੀ ਕਰ ਸਕਦੇ ਹੋ।
ਹਾਂਜੀ- ਹਾਂਜੀ -ਹਾਂਜੀ, ਤੁਸੀ ਇਕ ਵਾਰੀ ਨਾ ਕੋਾਲਜ ਆ ਕੇ ਪੁੱਛ ਵੀ ਲੈਣਾ- ਕਿ ਡੈਮੋ ਅਸੀ, ਵੈਸੇ ਤੇ ਮੈਨੂੰ ਲਗਦਾ ਕਿ ਹੋ ਹੁੰਦਾ-
ਡੈਮੋ ਤੁਸੀ ਲੈ ਸਕਦੇ ਹੋ, ਅਗਰ ਤੁਸੀ ਬਾਈ ਚਾਂਸ ਉਧਰ ਤੋ ਵੀ- ਕਿਉਕਿ ਇਹਦੇ ਵਿਚ ਸ ਅਸਮੈਂਟ ਵਗੈਰਾ, ਕਿਉਕਿ ਇਸਦਾ ਸਲੇਬਸ ਥੋੜਾ ਅਲਗ ਜਿਹਾ ਹੀ ਹੁੰਦਾ।
ਠੀਕ ਹੈ ਦੀਦੀ, ਠੀਕ ਹੈ ਜੀ।
ਹਾਂਜੀ- ਹਾਂਜੀ -ਹਾਂਜੀ, ਹੋਰ ਸਭ ਵਧੀਆ?
ਹਾਂਜੀ- ਹਾਂਜੀ, ਵਧੀਆ ਜੀ ਵਧੀਆ।
ਠੀਕ ਹੈ, ਠੀਕ ਹੈ। ਚਲੋ ਤੁਸੀਂ ਕਰ ਲਓ, ਪੁੱਛ ਲਓ ਤੁਸੀਂ ਆਪਣੇ ਫਰੈਂਡਸ ਨੂੰ ਵੀ ਪੁੱਛ ਲਿਓ। ਜ਼ਰੂਰ ਪੁੱਛ ਲਿਓ ਦੱਸ ਦਿਓ ਮੈਨੂੰ, ਅਗਰ ਤੁਸੀਂ ਵਿਜਿਟ ਕਰਨਾ ਹੋਇਆ ਤੁਸੀਂ ਮੈਨੂੰ ਦੱਸ ਦਿਓ ਠੀਕ ਹੈ।
ਠੀਕ ਹੈ ਜੀ ਠੀਕ ਹੈ, ਥੈਂਕ ਯੂ ਦੀਦੀ।
ਓਕੇ ਵੈਲਕਮ ਜੀ, ਥੈਂਕ ਯੂ ਸੋ ਮਚ, ਓਕੇ। ਅੱਛਾ।